ਹੈਲੋ। ਹਾਂਜੀ 'ਸਤਿ ਸ੍ਰੀ ਅਕਾਲ'ਜੀ ਹੋਰ ਠੀਕ ਹੋ।
ਹੁਣ ਦੱਸੋ ਬਸ ਤੀਸਰੀ ਬੈਠਿਆ ਨੇ।
ਅੱਛਾ, ਅੱਛਾ ਫਰੀ ਬੈਠੇ ਹੋ ਠੀਕ ਐ, ਠੀਕ ਐ ਹੋਰ ਸੁਣਾਓ।
ਬਸ ਵਧੀਆ, ਵਧੀਆ।
ਹਾਂਜੀ।
ਵਧੀਆ ਜੀ ਵਧੀਆ।
ਚਲੋ ਵਧੀਆ ਹੀ ਹੋਣਾ ਚਾਹੀਦੈ ਹੋਰ ਕੀ।
ਅੱਜ ਕੱਲ ਵੇਖੋ ਜੀ ਬੱਚੇ ਕਿੰਨਾ ਫਾਸਟ ਫੂਡ ਖਾਣ ਲੱਗ ਗਏ ਆ।
ਬਸ ਐ ਤੇੇ ਨਾ ਹੀ ਪੁੱਛੋ। ਬੱਚੇ ਵੀ
ਘਰ ਦਾ ਖਾਣਾ ਹੀ ਨਹੀਂੀ ਖਾਂਦੇ ਬੱਚੇ
ਨਾ ਨਹੀਂ ਖਾਂਦੇ ਪਈ। ਜਦ ਪੁੱਛੋ ਬਾਹਰ ਤੋਂ ਐ ਮੰਗਵਾ ਦੋ ਬਾਹਰ ਤੋਂ ਉਹ ਮੰਗਵਾ ਦੋ। ਠੀਕ ਹੈ, ਪਹਿਲੇ ਟਾਈਮ ਵਿੱਚ ਚਲੋ ਬਾਨੇ ਮਾਰ ਦਿੰਦੇ ਸੀ ਪਰ ਹੁਣ ਜਦ ਦਾ ਪਤਾ ਲੱਗਿਆ ਬੱਚਿਆਂ ਨੂੰ ਜਮੈਟੋ, ਸਵੀਗੀ ਦਾ ਤੇ ਜਿੱਦ ਕਰਦੇ ਕਿ ਓਨਲਾਈਨ ਮੰਗਵਾ ਦੋ।
ਬਿਲਕੁਲ ਜੀ ਬਿਲਕੁਲ ਪਤਾ ਕੀ ਹੈ ਜੀ
ਹਾਂ
ਅੱਜ ਕੱਲ੍ਹ ਬੱਚੇ ਘਰ ਦਾ ਖਾ ਹੀ ਨਹੀਂ ਰਹੇ ਬਿਲਕੁਲ ਵੀ ਜਿਵੇਂ ਸਵੇਰੇ ਨਾਸ਼ਤੇ ਵਿਚ ਉਹਨਾਂ ਨੂੰ ਬਾਜ਼ਾਰ ਦਾ ਚਾਹੀਦਾ ਹੈ। ਸ਼ਾਮੀ ਵੀ ਉਹਨਾਂ ਨੂੰ ਬਾਜ਼ਾਰ ਦਾ ਖਾਣੈ ਰਾਤੀ ਰੋਟੀ ਨਹੀਂ ਖਾਂਦੇ ਘਰ ਦੀ।
ਹਾਂ। ਨਹੀਂ ਸਮਝਦੇ ਨਾ ਵੀ ਤੁਸੀਂ ਇਹ ਦੇਖੋ ਇਹ ਦੇਖੋ ਮਜਬੂਰਨ ਚੀਜ਼ਾਂ ਬਣੀਆਂ ਸੀ। ਵੀ ਚਲੋ ਜੇਮੈਟੋ ਚਲੋ ਕਦੇ ਕਦਾਂ ਖਵਾ ਦਿੱਤਾ। ਪਰ ਡੇਲੀ ਜ ਮ ਖ ਲਿੱਤੀਆਂ ਨੇ।
ਪਤਾ ਕੀ ਹੈ ਜੀ ਲੋਕਾਂ ਨੇ ਰੋਟੀਆਂ ਘ ਕੱਟ ਕਰਤੀਆਂ ਨੇ ਬਣਾਣੀਆਂ। ਬਜਾਰੋ ਜਿਆਦਾ ਖਾਣ ਲੱਗ ਗਏ।
ਹਾਂ, ਕਈ ਪੇਰੈਂਟਸ ਵੀ ਦੇਖੋ ਆਲਸ ਕਰਦੇ ਨੇ ਅੱਜ ਕੱਲ ਦੇ ਨਾ ਵੀ ਹਾਂ। ਇੱਕ ਛੋਟੀ, ਛੋਟੀ ਫੈਮਿਲੀਆਂ ਹੁੰਦੀਆਂ ਨੇ ਕਹਿੰਦੇ ਨੇ ਵੀ ਚੱਲ ਕੀ ਬਣਾਣੈ ਬਾਹਰੋਂ ਮੰਗਵਾ ਲੈਂਨੇ ਆਂ ਪਰ ਉਹ ਤੇ ਦੇਖੋ ਸਿਹਤ ਤੇ ਅਸਰ ਪੈ ਹੀ ਰਿਹੈ ਨਾ।
ਬਿਲਕੁਲ ਜੀ, ਬਿਲਕੁਲ ਅੱਜ ਕੱਲ੍ਹ ਬੱਚੇ ਵੇਖਦੇ ਨੀ ਪਏ ਕਿੰਨੇ ਬਿਮਾਰ ਹੋ ਰਹੇ ਨੇ।
ਹਾਂ, ਬਿਲਕੁਲ ਹਾਂ ਫੂਡ ਇਨਫੈਕਸ਼ਨ ਹੋ ਰਿਹੈ ਫੂਡ ਪੋਇਜਨਿਗ ਹੋ ਰਿਹੈ। ਬੜਾ ਕੁਛ ਹੋ ਜਾਂਦੈ ਫਿਰ ਇੰਨੇ, ਇੰਨੇ ਟਾਈਮ ਹੋਸਪਿਟਲ ਲਗਾ ਕੇ ਆਔ ਪਹਿਲੇ ਖਾਣ ਦੇ ਖਰਚੇ ਰੁੱਤੋਂ ਦੀ ਫਿਰ ਬਾਅਦ ਚ ਦਵਾਈਆਂ ਦੇ ਖਰਚੇ ਤੇ ਹੋਸਪਿਟਲ ਦੇ ਖਰਚੇ।
ਬੱਚੇ ਸਮਝਦੇ ਤੁਸੀ ੳਹ ਕਿੰਨਾ ਗੰਦਾ ਤੇਲ ਯੂਜ ਕਰਦੇ ਜਿਹੜਾ ਸਟਰੀਟ ਫੂਡ ਆਲੇ ਹੁੰਦੇਨ।
ਕਦੱ ਦਾ ਇੰਨਾ ਨੇ ਮਤਲਬ ਕੀ ਰੱਖਿਆ ਹੋੲਗਾ ਤੇਲ। ਗੰਦਾ, ਗੰਦਾ ਜਿਆਂਂ ਭੈੜੇ ਤੋਂ ਭੈੜਾ ਸਸਤੇ ਤੋ ਸਸਤਾ ਤੇਲ ਰਿਫਾਈਂਡ ਯੂਜ ਕਰਦੇ ਨੇ।
ਉਹਨੂੰ ਘੱਟ ਤੋਂ ਘੱਟ ਅੱਠ ਨੌ, ਨੌ ਦਿਨ ਚਲਾਂਦੇ ਨੇ ੳਹ ਤੇਲ ਨੂੰ।
ਆਹੋ ਹਾਂ ਸਹੀ ਗੱਲ ਏ ਉਹਦੇ ਵਿੱਚ ਈ ਹੋਰ ਪਾਈ ਜਾਣਗੇ ਹੋਰ ਪਾਈ ਜਾਣਗੇਂ। ਕਦੀ ਅੱਸਲੀ ਚ ਵੇਖੋ ਨਾ ਚੀਜ਼ਾਂ ਨੂੰ ਬਣਾਦਿਆਂ ਕਰਦਿਆਂ ਪਤਾ ਲੱਗ ਜੇਗਾ ਤੁਹਾਨੂੰ।
ਖਾਣ ਦਾ ਮਨ ਨਹੀਂ ਕਰੇਗਾ।
ਨਹੀਂ ਮੰਨ ਹੀ ਨੀ ਕਰੇਗਾ ਸਹੀ ਗੱਲ ਐ ਇਹ ਜਿਹੜੀ ਹੁਣ ਬ੍ਰੈਡਾਂ ਬਣਦੀਆਂ ਨੇ ਛੋਟੇ ਰਿਸ਼ ਦਾਰੇ ਚ ਨਾ ਮਤਲਬ ਕਿ ਕੋਈ ਹੈਗਾ ਉਹ ਐਵੇ ਨਾ ਕਿਸੇ ਬ੍ਰੈਡਾਂ ਵਾਲੇ ਕੰਪਨੀ ਦੇ ਵਿੱਚ ਲੱਗੇ ਹੋਏ ਸੀ ਅੰਕਲ ਤੇ ਉਹ ਲੱਤਾਂ ਨਾਲ ਉਹ ਜਿਹੜੇ ਉਹ ਹੁੰਦਾ ਨਾ ਬ੍ਰੈਡ ਦਾ ਆਟਾ ਮੈ
ਹਾਂਜੀ-ਹਾਂਜੀ ਬਸ ਵਖਲਾ
ਹਾਂ ਹੋਰ ਪਤਾ ਨੀ ਕੀ-ਕੀ ਪਾਦੇ ਸੀ ਉਹਦੀ ਲੱਤਾਂ ਹੀ ਗਲ ਗੀਆਂ ਉਹਦੇ ਪੈਰ ਕੱਟਣੇ ਪਏ ਹਾਂ ਤੇ ਦੇਖਲੋ ਸਾਡੇ ਪੇਟ ਹਾਂ ਵੀ ਸਾਡੇ ਪੇਟ ਦੇ ਅੰਦਰ ਪੇਟ ਦੇ ਅੰਦਰ ਜਾ ਰਹੇ ਤੇ ਤੁਸੀਂ ਉਹ ਵੇਖੋ ਕਿੰਨਾ ਉਹ ਹੋਣਾ ਵੀ ਸਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਰਿਹਾ ਹੋਣਾ
ਸਹੀ ਗੱਲ ਹੈ ਜੀ ਬਹੁਤ ਜ਼ਿਆਦਾ ਜਿਹੜਾ ਲੱਤਾਂ ਨੂੰ ਕਰ ਰਿਹਾ ਇਨਾ ਇਫੈਕਟ ਜਿਹੜਾ ਅੰਦਰ ਜਾ ਰਿਹਾ
ਹਾਂ ਤੇ ਫੇਰ ਕਦੀ-ਕਦਾਰ ਖਾ ਲੋੋ ਚੱਲੋ ਮ ਦਸ ਦਿਨ ਦੇ ਵਿੱਚ ਰੋਜ਼ ਦੀ ਲੱਤ ਦੇਖੋ ਵੱਡਿਆਂ ਵਾਸਤੇ ਵੀ ਪੈੜੀ ਏ ਤੇ ਛੋਟੇ ਬੱਚਿਆਂ ਤੇ ਉਸ ਤੋਂ ਵੀ ਜ਼ਿਆਦਾ
ਬਿਲਕੁਂਂਲ-ਬਿਲਕੁਂਲ ਅੱਜ-ਕੱਲ੍ਹ ਦੇ ਬੱਚੇ ਨੂੰ ਪਤਾੱ ਲੱਤ ਲੱਗ ਗਈ ਰੋਜ਼ ਦੇ ਖਾਣ ਦੀ ਫਾਸਟ ਫੂਡ ਬੱਚੇ ਮੰਨਦੇ ਨੀ ਹੈਗੇ।
ਹਾਂ ਹੁਣ ਸਾਡੇ ਘਰ ਦੇ ਵੀ ਜਿਹੜੇ ਹੈਗੇ ਨੇ ਬ ਚੇ ਉਹ ਵੀ ਪਰਸੋ ਜਿੱਦ ਕਰਨ ਲੱਗ ਗਏ ਮੈਨੂੰ ਸਪਰਿੰਗ ਰੋਲ ਖਾਂਨੇ ਨੇ ਮੈਨੂੰ ਸਪਰਿੰਗ ਰੋਲ ਖਾਣੇ ਨੇ ਤੇ ਅਸੀਂ ਕਿਹਾ ਨਹੀਂ ਹੈਲਦੀ ਫੂਡ ਨੀ ਹੈ ਉਹ ਵੀ ਜੰਕ ਫੂਡ ਹੈ ਨਹੀਂ ਉਸ਼ਮੇ ਉਹ ਹੈਲਦੀ ਤੇ ਹੁੰਦਾ ਏ ਉਹਦੇ ਵਿੱਚ ਸਬਜ਼ੀਆਂ ਪਾਈਆਂ ਹੁੰਦੀਆਂ ਨੇ ਤੇ ਹੈ ਤੇ ਹੈ ਤੇ ਰੋਟੀ ਨਾ ਤਲ ਤੇ ਗੰਦੇ ਤੇਲ ਦੇ ਵਿੱਚ ਰੇ ਨਾ ਉਹ ਸਬਜ਼
ਗੱਲੀਆਂ ਹੁੰਦੀਆਂ ਨੇ
ਹਾਂ ਉਹ ਸਬਜ਼ੀਆਂ ਵੇਖ ਹੁਣ ਬੰਦ ਗੋਭੀ ਹੈਗੀ ਹੈ ਜਿਵੇਂ ਬਾਰਿਸ਼ਾਂ ਦਾ ਮੌਸਮ ਏ ਬੰਦ ਗੋਭੀ ਵੇਖ ਕੇ ਥੋੜੀ ਕੱਟਦੇ ਨੇ ਉਹ ਹੋ ਕੀੜਾ ਕੀ ਪਤਾ ਲੱਗਿਆ ਹੋਏ ਅੰਦਰ ਐਵੇਂ-ਐਵੇਂ ਕੱਟੀ ਜਾਣਗੇ ਕੱਟੀ ਜਾਣਗੇ ਕੋਈ ਦੇਖਦੇ ਨੀ ਹੈ ਕੋਈ ਕੀੜਾ ਤੇ ਨੀ ਹੈ ਕੋਈ ਕੁਛ ਤੇ ਨੀ ਹੈਗਾ ਸਹੀ ਤਰ੍ਹਾਂ ਨਾਲ ਧੁੰਦ ਧੋੰਧੇ ਵੀ ਨਹੀਂ ਹੈਗੇ
ਪਤਾ ਕੀ ਏ ਤੁਸੀਂ ਇੱਕ-ਇੱਕ ਵਾਰੀ ਨਾ ਤਿੰਨ ਚਾਰ ਸਾਲ ਪਹਿਲੇ ਇੱਕ ਬੱਚੇ ਨੇ ਨਾ ਚੌਮੀਨ ਖਾਧੀ ਸੀ ਚੌਮੀਨ
ਹਾਂ
ਉਹ ਬੰਦ ਗੋਭੀ ਚ ਹੈਗਾ ਸੀ ਕੀੜਾ ਉਹ ਖਾ ਗਿਆ ਉਹਦੇ ਅੰਦਰ ਨਾ ਇੰਨਾ ਤੰਗ ਕੀਤਾ ਨਾ ਉਹ ਕੀੜੇ ਨੇ ਪੂਰੇ ਦਿਮਾਗ ਦੇ ਅੰਦਰ ਵੜੀ ਗਿਆ ਸੀ ਸਾਬ ਲਾਲੋ
ਸੁਣ ਕਿ ਹਾਂ ਬੰਦ ਹੋ ਪਰ ਨਹੀਂ ਦੇਖੋ ਤੁਸੀਂ ਚਾਈਨੀਜ਼ ਫੂਡ ਹਰ ਕਿਸੇ ਦੇ ਵਿੱਚ ਪੈਂਦੀ ਹੀ ਪੈਂਦੀ ਏ ਬੰਦ ਗੌਭੀ
ਉਹੀ ਗੱਲ ਏ ਨਾ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈਗਾ ਬਸ
ਬਟੂਰੇ ਛੋਲੇ ਸਮੋਸੇ ਛੋਲੇ ਜ ਦੁਪਹਿਰੀ ਫਿਰ ਹੋਰ ਕੁੱਛ ਤੇ ਰਾਤੀ ਫੇਰ ਹੋਰ ਕੁੱਛ
ਉਹੀ ਗੱਲ ਏ ਨਾ
ਹਾਂ ਕਈ ਤੇ ਫੇਰ ਗੁਰ
ਤੇਨ ਪੈ ਗਿਆ ਚਸਕਾ ਰੋਜ਼ ਦਾ ਫਾਸਟ
ਹਾਂ ਇਹ ਤੇ ਗੱਲ ਹੈਗੀ ਏ ਚਸਕਾ ਪਿਆ ਤਾਂ ਹੋਰ ਕੁੱਛ ਨੀ
ਅੱਜ ਤੁਸੀਂ ਸ਼ਾਮੀ ਜਾਓ ਬਾਜ਼ਾਰ ਇੱਕ ਵਾਰੀ ਵੇਖੋ ਕਿੰਨੀ ਪੀੜਾਂ ਹੁੰਦੀਆਂ ਨੇ ਸਟਰੀਟ ਫੂਡ ਵਾਲਿਆਂ ਤੇ
ਹੁੰਣ ਤੇ ਛੋਟੀ ਤੇ ਛੋਟੀ ਰੇੜੀ ਦੇ ਵਿੱਚ ਵੀ ਨਾ ਰਸ਼ ਹੈਗਾ ਜਦੋਂ ਉਸ ਦਿਨ ਮੈਂ ਆਪਣੇ ਹਸਬੈਂਡ ਨਾਲ ਗਈ ਕਿੱਥੇ ਤੇ ਗਲੀ ਸੁਨਸਾਨ ਸੀ ਜੇ ਉਹਦੀ ਰੇਹੜੀ ਕੋਨੇ ਤੇ ਰੇਹੜੀ ਇੰਨਾ ਰਸ਼। ਲੱਗਿਆ ਹੋਆ ਇੰਨਾ ਰਸ਼ ਮੈਂ ਅਹ ਦੇਖ ਲੋ ਵੀ ਖਾਣ ਪੀਣ ਦਾ ਕੰਮ ਹੈਗਾ ਏ ਵੀ ਜੇੜਾ ਕਿਸੇ ਵੀ ਗਲੀ ਦੇ ਵਿੱ ਚ ਬੰਦਾ ਵੇਲਾ ਨੀ ਹੈਗਾ।
ਕਿ ਨਾ ਜੀ ਨਾ ਬਿਲਕੁਲ ਜੀ ਬਿਲ ਕੁਲ ਤੁਸੀਂ ਏ ਸਟੀਟ ਫੂਡ ਬੌਤ ਜੈਦਾ ਚੱਲ ਚ ਗਿਆ ਨਾ।
ਡੇਡ ਫੂਟ ਹਾਂ ਓਹ ਸਸਤਾ ਦੇੰਦੇ ਨੇ। ਪਰ ਇਨਾ ਨੀ ਨਾ ਪਤਾ ਭਇ ਔਦੇ ਵਿੱਚ ਨੁਕਸਾਨ ਕਿੰਨਾ ਕੀ ਪੈੜੇ ਪੈੜੇ ਚੀਜ਼ਾ। ਜੀ ਦੇਖੋ ਹੁਨ ਬਰ ਬਰਗਰ ਤੁਸੀਂ ਘੱਰ ਬਣਾ ਲੋ।
ਹਾਂਜੀ ਹਾਂਜੀ ਓਹੀ ਗੱਲ ਏ ਨਾ ਜੇ ਬੰਦਾ ਅਪਣੇ ਘਰ ਬਣਾਏਗਾ ਨਾ ਚੀਜ਼ ਅੱਖਾਂ ਸਾਹਮਣੇ ਤੇ ਬਣੇਗੀ।
ਹਾਂ ਘੱਰ ਦੀ ਚੀਜ਼ ਵਾਂਗ ਹੈਗੀ‌ ਕਿੰਨਾ ਖਾਲੋ ਤੁਸੀਂ।
ਓਹੀ ਤੇ ਬੰਦਾ ਘਰ ਸਾਰੇ ਆਪਣੇ ਅੱਖਾਂ ਸਾਹਮਣੇ ਤੇ ਬਣਾਏਗਾ ਔਰ ਵਧੀਆ ਤੇਲ ਯੂਜ। ਤਦ ਸਾਰੀ ਚੀਜ਼ਾਂ ਵਧੀਆ ਹੋੰਦੀਆਂ ਨੇ।
ਹਾਂ ਹਾਲੇ ਪੀਜ਼ਾ ਦੇ ਚ ਅਗਰ ਤੁਸੀਂ ਘੱਰ ਦੇ ਇਚ ਪੀਜ਼ਾ ਬਣਾ ਲੋ ਰੋਟੀ ਦੇ ਉੱਪਰ।
ਹਾਂ ਓਹ ਵੀ ਬੜਾ ਵਧੀਆ ਬੰਣਦੈ ਘੱਰ ਦਾ ਵੀ ਆ।
ਘਰ ਹੈਗੇ ਨੇ ਓਵਨ ਨੀ ਤੇ ਕੜਾਈ ਦੇ ਉੱਪਰ ਰੱਖ ਕੇ ਅਪਣਾ ਔਨੂੰ ਟਾੱਕ ਦੋ।
ਓਹੀ ਤੇ ਮੋਮੋਸ ਵੀ ਬਣ ਜਾਂਦੇ ਨੇ ਜੀ ਘਾਰ ਤੇ।
ਹਾਂ ਮੋਮੋਸ ਵੀ ਬਣ ਜਾਂਦੇ ਨੇ ਸਹੀ ਗੱਲ ਏ ਔਰ ਆਟੇ ਵਾਲੇ ਬਣਾਓ ਤੇ ਹੋਰ ਸੁਆਦ ਲੱਗਦੇ ਨੇ।
ਓਹੀ ਤੇ ਬਾਜ਼ਾਰ ਤੁਹਾਨੂੰ ਪਤਾ ਹੈਗਾ ਕਿੰਨੀ ਗੰਦੀ ਵੀ ਹੁੰਦੀ ਹੈ ਪਤਾ ਨੀ ਕਿੰਨੀੇ ਪੁਰਾਣੀ ਚੀਜ਼ ਪਾ ਕੇ ਰੱਖ ਦੇਂਦੇ ਨੇ।
ਹਾਲੇ ਨਾ ਲੇਡੀਜ਼ ਅੱਜ ਅੱਜ ਕੱਲ ਦੀ ਲੇਡੀਜ਼ ਕਈਆਂ ਆਲਸ ਕਰੱ ਜਾਂਦੀਆਂ ਨੇ। ਬੀ ਚਲੋ ਘਰ ਦੀ ਅਸੀਂ ਬਣਾ ਲੈਂਣੇ ਆਂ ਬਾਹਰ ਹੀ ਖਾ ਲੈਂਣੇ ਆਂ।
ਹਾਂ ਓਹੀ ਗੱਲ ਹੈ ਨਾ ਜੀ ਆ ਆਲਸ ਵੀ ਬੜਾ ਹੋ ਗਿਆ ਅੱਜ ਦੇ ਗਾ। ਜਨਰੇਸ਼ਨ ਚ ਕਿਉਂਕਿ ਬੱਚੇਆ ਨੂੰ ਕੁੱਛ ਬਣਾ ਕੇ ਦਿੰਦੇ ਨੀ ਔਹੀ ਕੈੰਦੇ ਨੇ ਲੋ ਪੈਸੇ ਬਜਾਰੋ ਖਾਓ।
ਹਾਂ ਐ ਤੇ ਗੱਲ ਹੈਗੀ ਏ।
ਔਈ ਤੇ।
ਬਸ ਕਈ ਨਹੀਂ ਮੰਨਦੇ ਕਈ ਨਹੀਂ ਸੁਣਦੇ ਕੀ ਕਹੀਏ। ਫਿਰ ਕਈ ਵਾਰੀ ਫਰ। ਪੂਰਨ ਦੇਖੋ ਦੇਣਾ ਪੈਂਦਾ ਈ ਏ ਕਿ ਸਾਡਾ ਬੱਚਾ ਭੁੱਖਾ ਨਾ ਰਹੇ।
ਓਹ ਤੇ ਹੈ ਈ ਏ ਬਿਲਕੁਲ ਸਹੀ ਆ। ਜੇ ਬੱਚ ਚ ਅਗਰ ਸ਼ੁਰੂ ਤੋਂ ਹੀ ਘੱਰਦਾ ਆ ਏ ਨਾ ਦੋੱਧ ਦਹੀਂ ਪਨੀਰ ਓਹ ਸਭ ਤੋਂ ਵਧੀਆ ਚੀਜ਼ ਹੈਗੀ ਜੇ ਡਾਇਟ।
ਆਂ ਸ਼ੁਰੂ ਤੋਂ ਹੀ ਆਦਤ ਪਾਨੀ ਚਾਹੀਦੀ ਏ ਐ ਤੇ ਦੇਖੋ।
ਹਾ ਪਤਾ ਕੀ ਏ ਜੇ ਅਸੀਂ ਛੋਟੇ ਬੱਚੇ ਨੂੰ ਵੀ ਅਸੀਂ ਫਾਸਟ-ਫੂਡ ਖਿਲਾਵਾਗੇ ਨਾ ਫੇਰ ਓਹ ਛੱਡੇਗਾ ਨੀ।
ਅਹ ਹਾਂ। ਹਾਂ ਸਹੀ ਗੱਲ ਏ। ਹੁਣ ਛੋਟੇ ਬੱਚਿਆਂ ਨੂੰ ਤੁਸੀਂ ਚੋਕਲੇਟ ਦੀ ਲੱਤ ਲਵਾ ਦੇੰਦੇ ਚੋਕਲੇਟ ਦੀ ਬਜਾਏ ਤੁਸੀਂ ਘਰ ਉਨਾ ਨੂੰ ਖਜੂਰ ਦੀ ਚੋਕਲੇਟ ਬਣਾ ਕੇ ਦਵੋ ਮਾਬਾ ਵਗੈਰਾ ਪਾ ਕੇ। ਪਰ ਨਈ ਬਸ ਆਲਸ ਜੋ ਅੱਜ ਬਸ ਅੱਜ ਕੱਲ ਦੀ ਜਨਰੇਸ਼ਨ ਕੋਲ ਵੈਸੇ ਨੀ ਟਾਈਮ। ਓਦਾ ਕੁਛ ਦਦ ਦਾ ਫੋਨ ਆਯੈ ਐਦੇ ਤੋ ਸਾਰਾ ਕੁਛ ਜੈਦਾ ਖ਼ਰਾਬ ਹੋਯੈ ਪਿਐ। ਫੋਨਾ ਨੇ ਜਾਦਾ ਦਿਮਾਗ ਖਰਾਬ।
ਹੁਣ ਤੁਸੀਂ ਐਹੀ ਵੇਖੋ ਫੋਨਾ ਤੇ ਓਹ ਪਾਂਦੇ ਨੇ ਸਟ੍ਰੀਟ ਫੂਡ ਵਾਲੇ ਕੋਮਬੋ।
ਹਾਂ ਹਾਂ ਕੋਮਬੋ ਸੋ ਰੁਪੇ ਦਾ ਕੋਮਬੋ ਵਿੱਚ ਫ੍ਰੈੰਚ-ਫਰਾਈਜ। ਹਾਂ ਵਿੱਚ ਫਰੈਂਚ ਫਰਾਈਜ਼ ਤੇ ਓਦੇ ਵਿੱਚ ਬਰਗਰ ਮਿਲੇਗਾ ਤੁਆਨੂੰ। ਕੋਕ ਵੀ ਮਿਲ ਜੇਗੀ ਹੈਂ ਸੋ ਰੁਪਏ ਦੇ ਵਿੱਚ ਦੱਸੋ ਬੱਲਾ।
ਏਨੇ ਕੋਮਬੋ ਚਲਾ ਰੇਣ ਸਗੋਂ ਲਾਲਚ ਪਾ ਰੇਣ ਬੱਚਿਆਂ ਨੂੰ ਕਿ ਜਾਦਾ ਤੋਂ ਜਾਦਾ ਖਾਣ।
ਹਾਂ ਵੇਖ ਲੋ ਅੱਜ ਕੱਲ ਜਦ ਤੇ ਫੋਨ ਐਨ ਬੱਚੇ ਚਲਾੰਦੇਣ ਐਨਾ ਨੂੰ ਸਾਰਾ ਕੁੱਛ ਪਤੈ। ਬੀ ਕਿੱਥੋਂ ਕੇੜੀ ਚੀਜ਼ ਮਿਲਦੀ ਕਿੱਥੋਂ ਕੇੜੀ, ਸਾਨੂੰ ਨੀ ਪਤਾ ਹੋਏਗਾ। ਸਾਨ ਦੱਸ ਦੇਣਗੇ ਬੀ ਔਥੋਂ ਐ ਚੀਜ਼ ਮਿਲਦੀ ਏ ਬੀ।
ਹਾਂ, ਸਹੀ ਗੱਲ ਏ ਜੀ ਬਿਲਕੁਲ।
ਹਾਂਜੀ ਮ ਵੀ ਨੁਕਸਾਨ ਹੀ ਹੈ ਇੱਕ ਤਰ੍ਹਾਂ ਦਾ ਬੱਚਿਆਂ ਨੂੰ ਤਾਂ ਦੇਖੋ ਜਿੰਨਾ ਹੋ ਸਕੇ ਜਿੰਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਘਰ ਦੀ ਚੀਜ਼ਾਂ ਦਾ ਸਵਾਦ ਪਾਓ ਸ਼ੁਰੂ ਤੋਂ ਹੀ
ਅਗਰ ਘਰ ਦੀ ਕਗਰ ਖਣ ਨਾ ਬੱਚੇ ਵਧੀਆ ਫੇਿਰ ਉਹਨਾਂ ਨੂੰ ਬਾਹਰ ਦਾ ਵਧੀਆ ਨਹੀਂ ਲੱਗਦਾ ਜੇ ਬੱਚੇ ਘਰ ਦਾ ਸਵਾਦ ਪਏ ਨਾ ਇੱਕ ਵਾਰੀ ਬੱਚਿਆਂ ਨੂੰ ਘਰ ਦੀ ਡਾਇਟ ਦਾ
ਹਾਂ ਸਹੀ ਗੱਲ ਹੈ ਏਤੇ ਦੇਖੋ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਨਾ ਕਈ ਕਈ ਪੇਰੈਂਟਸ ਨੂੰ ਬਾਰ ਦੀ ਆਦਤ ਬਹੁਤ ਹਉਦੀ ਹੈ ਇਸ ਕਰਕੇ ਫੇਰ ਦੇਖੋ ਸੇਮ ਹੈਬਿਟ ਬੱਚਿਆਂ ਨੂੰ ਵੀ
ਹਾਂ ਸਹੀ ਗੱਲ ਹੈ ਕਈ ਪਤਾ ਕੀ ਹੈ ਕਈ ਘਰ ਜਾਵੇਂ ਰਾਤੀ ਰੋਟੀ ਬੰਨਦੀ ਨੀ ਬਜ਼ਾਰੋ ਮੰਗਾਵਾ ਲੈਂਦੇ ਨੇ ਰੋਟੀ- ਬਜ਼ਾਰੋਂ ਖਾਓ ਖਦੇ ਨੇ
ਆਹੋ ਵੀ ਅਸੀਂ ਦੋ ਜੇਨ ਤੇ ਹੈਗੇ ਹ ਵੀ ਚਲੋ ਬਜ਼ਾਰੋਂ ਮੰਗਵਾ ਲੈਦੇ ਆ ਬਸ
ਬੇਸ਼ੱਕ ਬਜ਼ਾਰੋਂ ਅਗਰ ਦਾਲ ਰੋਟੀ ਵੀ ਮੰਗਵਾਾਰੇ ਉਹ ਵੀ ਨਹੀਂ ਸਹੀ ਹੈਗੀ
ਨਾ ਜੀ ਨਾ ਉਹ ਵੀ ਸਹੀ ਨਹੀਂ ਹੈਗੀ
ਹਨ ਕਿੰਨੇ- ਕਿੰਨੇ ਟ੍ਰਮ ਤੇ ਮਸਾਲੇ ਉਹਨਾਂ ਨੇ ਪਾਏ ਹੁੰਦੇ ਨੇ ਕੀ- ਕੀ ਮਸਾਲੇ ਕੁਛ ਘਾੱਰ ਦੇ ਵਿੱਚ ਤੇ ਅਸੀਂ ਅਪਣੇਂ ਅਕੋਰਡਿਗ ਸਭ ਕੁਛ ਬਣਾਣੇ ਆਂ, ਅਪਣੇ ਸਵਾਦ ਦੇ ਅਕੋਰ
ਪਤੈ ਕੀ ਹੈਗੈ ਜੀ ਜੇ ਬੰਦਾ ਅਗਰ ਲਗਾਤਾਰ ਨਾ ਬਾਜ਼ਾਰ ਦੀ ਦੋ-ਤਿੰਨ ਦਿਨ ਰੋਟੀ ਖਾ ਲੇ ਨਾ ਤੰਦੂਰੀ ਜੇੜੀ ਬਣਾੰਦੇਣ ਓਹ ਪੇਟ ਖਰਾਬ ਹੋ ਜੇਗਾ ਦੋ ਦਿਨ੍ਹਾ ਬਾਦ ਹੀ।
ਰ ਜਾਏਗਾ ਫੂਡ ਪੁਇਨਿੰਗ ਹੋਣ ਦਾ ਡਰ ਰਹਿੰਦਾ ਬਾਈ ਸਭ ਤੋਂ ਵੱਡੀ ਗੱਲ ਔਰ ਫੂਡ ਪੋਇਜਨਿੰਗ ਤਾਂ ਬੜੀ ਭੈੜੀ ਚੀਜ਼ ਹੈਗੀ
ਉਹੀ ਤੇ ਮੈਂ ਪਤਾ ਸਹਾਨੂੰ ਕਿਉਂ ਮੇਰਾ ਸਾਡੇ ਨਾ ਇੱਥੇ ਫੰਕਸ਼ਨ ਹੈਗਾ ਸੀ ਸੀ ਦਾ ਆਪਾਂ ਨਾ ਉੱਥੇ ਦੋ ਦਿਨ ਲਗਾਤਾਰ ਉਹਨਾਂ ਦੀ ਬਾਜ਼ਾਰੋਂ ਰੋਟੀ ਖਾਧੀ ਹੈ ਐਵੇਂ ਆਉਂਦੀ ਹੈ ਨਾ ਉਹ ਖਾਦੀ ਪੇਟ ਖਰਾਬ ਹੋ ਗਿਆ ਬੰਨ ਨਾ ਕਰੇ ਫਿਰ ਖਾਣ ਦਾ ਫਿਰ ਮਨ ਕਰਦਾ ਤੁ ਘਰ ਦੀ ਰੋਟੀ ਖਾਵਾ
ਹਾਂ ਹੁੰਦਾ ਬੰਦੇ ਦਾ ਲਗਾਤਾਰ ਬੰਦੇ ਲਗਾਤਾਰ ਕੋਈ ਵੀ ਚੀਜ਼ ਨਹੀਂ ਖਾਈ ਜਾ ਸਕਦੀ ਬਈ ਨਹੀਂ ਖਾਈ ਜਾ ਸਕਦੀ ਬੋਰ ਹੋ ਜਾਂਦਾ ਬੰਦਾ
ਬੰਦਾ ਰੋਜ਼- ਰੋਜ਼ ਘਰ ਦੀ ਰੋਟੀ ਹਾ ਉਹਦਾ ਨੁਕਸਾਨ ਨ ਬਾਜ਼ਾਰ ਦਾ ਖਾਣ ਲਗਗੇਏ ਨਾ ਉਹਦਾ ਬੜਾ ਨੁਕਸਾਨ ਹੈ
ਹਾਂ ਉਹ ਤੇ ਨੁਕਸਾਨ ਘਰ ਦੀ ਚੀਜ਼ ਤੁਸੀਂ ਅਗਰ ਐਕਸਟਰਾ ਵੀ ਖਾ ਲਗੇ ਨਾ ਤੁਹਾਨੂੰ ਨੁਕਸਾਨ ਨੀ ਕਰੇਗਾ ਬਾਹਰ ਤੁਸੀਂ ਅਗਰ ਐਕਸਟਰਾ ਖਾ ਉਹ ਨੁਕਸਾਨ ਹੈ
ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ
ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ